ਹੈਲੋ।
ਹੈਲੋ।
ਹਾਂਜੀ, ਸ਼ਾਸ਼ੀ ਕਾਲ ਜੀ।
ਹਾਂਜੀ, ਸ਼ਾਸ਼੍ਰੀ ਕਾਲ, ਕੀ ਹਾਲ ਚਾਲ ਏ।
ਬਾੱਸ ਜੀ ਵਧੀਆਂ, ਤੁਸੀ ਸੁਨਾਓ।
ਮੇਰੇ ਵੀ ਵਧੀਆਂ, ਹੋਰ ਕੀ ਕਰ ਰੇ ਸੀ
ਬੱਸ ਜੀ ਬੱਸ ਹੁਣੇ ਫ ਵੇਲੇ ਹੋਈ ਸੀ ਬੱਸ, ਤਹਾਨੂੰ ਪਤਾ ਈ ਨੇ ਬੱਚੇ ਛੋਟੇ- ਛੋਟੇ ਸਾਰਾ ਦਿਨ ਲਾੱਗ ਜਾਂਦਾਂ, ਬੱਸ ਹੁਣੇ ਈ ਵੇਹਲੀ ਹੋਈ ਸੀ ਥੋੜੀ ਦੇਰ, ਮੈਂ ਕਿਹਾ ਚਲੋ ਤੁਆਡੇ ਨਾਲ ਗੱਲ ਕਰ ਲਾ, ਯਾਦ ਕਰ ਰੀ ਸੀ ਮੈਂ ਤੁਆਨੂੰ
ਅੱਛਾ-ਅੱਛਾ ਮੈਂ ਵੀ ਤੁਆਨੂੰ ਯਾਦ ਈ
ਹੋਰ ਤੁਸੀ ਸੁਨਾਓੁ, ਘਰ ਠੀਕ ਨੇ ਸਭ ਅੱਛਾ, ਤੁਸੀ ਆ ਸਾ, ਤਾਂ ਈ ਮੈਂ ਕਿਯਾ ਮੈਂ ਕਰ ਈ ਲਵਾਂ ਫ਼ੋਨ। ਅੱਛਾ, ਘਰ ਵੱਡੇ ਛੋਟੇ ਸਬ ਠੀਕ ਨੇ
ਹਾਂ, ਹਾਂਜੀ- ਹਾਂਜੀ।
ਅੱਛਾ- ਅੱਛਾ ਠੀਕ। ਹੁਣ ਅੱਜ ਗਰਮੀ ਬੋਤ ਹੋ ਗਈ ਹੋਈ ਐ ਹਨਾ ਤੁਆਡੇ ਓਥੇ ਵੀ ਪੈਂਦੀ ਐ ਬੋਤ ਗਰਮੀਂ
ਜਾਦਾ ਹੋ ਗਈ ਏ ਗਰਮੀ, ਹਾਂਜੀ ਅੱਜ਼ ਜਾਦਾ ਹੋ ਗੀ ਏ।
ਅੱਛਾ।
ਮਲਬ ਪਹਿਲੇ ਤਾਂ ਪਹਿਲੇ ਏਨੀਂ ਨੀ ਪਈ ਜਿਵੇਂ ਤੁਆਨੂੰ ਪਤਾ ਈ ਏ, ਪਹਿਲੇ ਜਿਵੇਂ ਅ ਨੌ ਦਿਨ ਬੜੀ ਪੈਂਦੀ ਏ। ਬਿਲਕੁਲ ਨੀ ਪਈ ਏ, ਦੋ-ਨੌ ਦਿਨ ਬਿਲਕੁਲ ਈ ਹਨਾ ਹੁਣੇ ਦੇਖਣਾ ਹੁਣੇ ਹੁਣ ਪੈ ਰੀ ਐ, ਲੱਗਦਾ ਏ ਬਾਰਿਸ਼ ਤਾਂ ਈ ਥੋੜਾ ਮੌਸਮ ਸਈ ਹੋਏਗਾ।
ਹਾਂਜੀ, ਹੋਰ ਤੁਸੀ ਸੁਨਾਓ। ਮੈਂ ਤੇ ਦੇਖਿਆ ਗਰਮੀ ਚ, ਤੇ ਸਕਿੰਨ -ਸਕਿੰਨ ਬੜੀ ਖ਼ਰਾਬ ਹੋ ਜਾਂਦੀ ਏ।
ਹਾਂਜੀ- ਹਾਂਜੀ ਮੇਂ ਦਾਣੇ ਵਗ਼ੈਰਾ ਹੋ ਗੇ ਹੋਏ ਨੇਂ
ਅੱਛਾ, ਮੈਂ ਤਾਂ ਈ ਤਹਾਨੂੰ ਯਾਦ ਕਰ ਰਈ ਸੀ, ਮੈਂ ਕਿਹਾ ਚਲੋ ਪੁੱਛਣੀ ਆ, ਬਈ ਹੈ ਕੋਈ ਘ ਘਰੇਲੂ ਕੋਈ ਨੁਕਸਾ ਵਗੈਰਾ ਨੁਸਖਾ ਵੀ ਅਸੀ ਕੋਈ ਯੂਜ ਕਰ ਲਈਏ ਕੁੱਛ ਘਰ ਦਾ ਕੁੱਛ ਬਨਾ ਕੇ, ਕਿ ਸਕਿੰਨ ਦੀ ਥੋੜੀ ਕੇਯਰ ਹੋ ਜਾਏ, ਵਰਨਾ ਬਾਹਰ ਦੇ ਪ੍ਰੋਡਕਟ ਲਗਾਨ ਦਾ ਮੰਨ ਨੀ
ਹਾਂਜੀ- ਹਾਂਜੀ ਮੇਰੀ ਮੰਮਾ ਵੀ ਏਹੀ ਕਹਿੰਦੇ ਬਾਹਰ ਦੇ ਨਾ ਬਿਲਕੁਲ ਨੀ ਲਗਾਨਾ ਚਾਹੀਂਦਾ, ਓਦੇ ਅੰਦਰ ਪਤਾ ਏ ਕੋਈ ਅ ਐਸਿਡ ਵਗੈਰਾ ਹੁੰਦਾ ਏ, ਮ ਥੋੜਾ ਜਾ ਮਤਲਬ ਕੁਛ ਵੀ ਓ ਪਾ ਦਿੰਦੇ ਆ। ਹਨਾ ਸੂਟ ਨਾ ਕਰੇ।
ਹਾਂਜੀ, ਤਾਂ ਈ ਮੈਂ ਕਯਾ ਚਲੋ ਮੈਂ ਤਾਨੂੰ ਪੁੱਛਨੀ ਆ। ਤੁਸੀ ਤੇ ਹਾਂਜੀ, ਤਾਂ ਈ ਮੈਂ ਕੈ ਚਲੋ ਤੁਆਨੂੰ ਪੁੱਛਨੀ ਆਂ, ਤੁਸੀ ਤੇ ਬਨਾਂਦੇ ਰਹਿੰਦੇ ਓ ਕੁੱਛ ਨਾ ਕੁੱਛ ਕਰਦੇ ਈ ਰੈਂਦੇ ਓ, ਤੇ ਮੈਂ ਕਯਾ ਤੁਸੀ ਚੰਗੀ ਸਲਾ ਦੇ ਦੋਗੇ ਕੋਈ ਤਾਨੂੰ ਪੁਛਨੀ ਆਂ ਮੈਂ।
ਹਾਂਜੀ ਹਾਂਜੀ ਇੱਕ ਨਾ ਤੁਸੀਂ ਦਿਨੇ ਦੋ ਵਾਰ ਨਾ ਆਈਸ ਵਾਟਰ ਡਿਪ ਲਿਆ ਕਰੋ।
ਅੱਛਾ ਅੱਛਾ ਆਈਸ ਵੋਟਰ ਡਿਪ ਲੈਂਣੀ ਆ ਅੱਛਾ ਅੱਛਾ
ਹਾਂਜੀ ਔਰ ਨਾ ਤੁਸੀਂ ਹਲਦੀ ਮਤਲਬ ਉਹ ਬੇਸਨ ਦੇ ਅੰਦਰ ਨਾ। ਬੇਸਣ ਦੇ ਅੰਦਰ ਦਹੀਂ ਪਾ ਕੇ ਔਰ ਥੋੜ੍ਹੀ ਜਿਹੀ ਐਲੋਵੇਰਾ ਜੈੱਲ ਪਾ ਕੇ ਉਹਨੂੰ ਨਾ ਮਤਲਬ ਘੋਲਣਾ ਹੈ ਦਹੀਂ ਦੇ ਵਿੱਚ ਹੀ ਘੋਲਣਾ ਹੈ ਜੋ ਅਸੀਂ ਵੇ ਸਨ ਲਿੱਤਾ ਪੂਰਾ ਦਹੀਂ ਚ ਘੋਲਣਾ ਔਰ ਫੇਰ ਉਹਨੂੰ ਲਗਾਉਣਾ ਉਹਨੂੰ ਲਗਾ ਕੇ ਕਿਉਂਕਿ ਅਹ ਜੋ ਹੁੰਦਾ ਹੈ ਨਾ ਵੇਸਣ ਓਹੋ ਸਾਡੇ ਸਕਿਨ ਵਾਸਤੇ ਬਹੁਤ ਅੱਛਾ ਹੁੰਦਾ ਏ
ਅੱਛਾ
ਜਿੜ ਹੁੰਦਾ ਹੈ। ਉਹ ਸਾਡੀ ਵੀ ਸਕਿੰਨ ਵਾਸਤੇ ਬਹੁਤ ਅੱਛਾ ਹੁੰਦਾ ਹੈ। ਤੇ ਉਹ ਦੋਨਾਂ ਨੂੰ ਕੋਲ ਕੇ ਐਲੋਵੀਰਾ ਜੈਲ ਤੇ ਸਾਨੂੰ ਲਗਾਉਣੀ ਚਾਹੀਦੀ ਹੈ ਐਲੋਵੀਰਾ ਜੈਲ ਤੇ ਸਾਨੂੰ ਜਿਵੇਂ ਸੀਂ ਮੋਸਚਰਾਈਜ਼ਰ ਲਗਾਉਂਦੇ ਹਾਂ ਉਵੇਂ ਲਗਾਉਣੀ ਚਾਹੀਦੀ ਹੈ। ਬਾਜ਼ਾਰੋਂ ਦੀ ਮਿਲ ਜਾਂਦੀ।
ਅੱਛਾ ਨਹੀਂ ਨਹੀਂ ਮੈਂ ਤੇ ਘਰ ਸੁਗੋਂ ਦਾ ਪੌਦਾ ਲਗਾਇਆ ਦਾ। ਐਲੋਵੇਰਾ ਦਾ ਨਾ
ਸਹੀ ਹੈ ਘਰ ਪੌਦਾ ਲਗਾਇਆ ਤੇ ਬਹੁਤ ਅੱਛੀ ਗੱਲ ਉਹ ਤੇ ਜਿਆਦਾ ਅੱਛੀ ਫੇਰ ਹਨਾ। ਉਹਦੇ ਬਾਹਰ ਦੇ ਚ ਕੀ ਪਤਾ ਕੈਮੀਕਲ ਮਿਲਿਆ ਹੋਇਆ ਬਾਹਰ ਦੀ ਐਲੋਵੇਰਾ ਵਿੱਚ ਸਾਡੇ ਕੋਲ ਨੈਚੁਰਲ ਲ ਹੋਏ ਹਨਾ। ਉਹ ਜ਼ਿਆਦਾ ਵਧੀਆ ਪੌਦੇ ਵਾਲੀ ਤੇ
ਲਗਾਇਆ ਤਾ ਸ਼ੁਰੂ ਤੋਂ ਹੀ ਨਾ ਘਰ ਲਗਾਂ ਕੇ ਰੱਖਿਆ ਦਾ ਇਹ ਪੌਦਾ ਨਾ। ਪਤਾ ਤੇ ਫੇਰ ਉਹ ਫਰੈਸ਼ ਦੀ ਫਰੈਸ਼ ਬੰਦਾ ਤਾਰ ਕੇ ਯੂਜ ਕਰ ਸਕਦਾ ਹੈ।
ਹਾਂ ਹਾਂ ਪਰ ਨਾ ਉਹਦੇ ਚੋਂ ਨਾ ਨਿਕਾਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਐ। ਉਹ ਨਿਕਲ਼ ਨੀ ਪਾਉਂਦਾ ਸਹੀ ਤਰੀਕੇ ਨਾਲ ਤੁਸੀਂ ਸਹੀ ਤਰੀਕੇ ਨਾਲ ਨਿਕਾਲ ਲੈਂਦੇ ਹੋ। ਹੈਲੋ
ਹਾਂਜੀ ਹਾਂਜੀ ਹੁਣ ਆਈ ਆਵਾਜ਼ ਮੇਰੀ ਨਾ ਬੋਲੋ ਹਾਂਜੀ
ਤੁਹਾਡੀ ਵੀ ਤੁਹਾਡੀ ਵੀ ਆਵਾਜ਼ ਕੱਟ ਗਈ ਸੀ।
ਹਾਂਜੀ ਹਾਂਜੀ ਹਾਂਜੀ ਸਹੀ ਕਹਿ ਰਹੇ ਹੋ ਤੁਸੀਂ ਨਾ ਸਾਨੂੰ ਜੌ ਵਧੀਆਂ ਰਹਿੰਦਾ ਪੌਦਾ ਨਾ
ਹਾਂਜੀ
ਮੈਂ ਕਿਹਾ ਸਹੀ ਰਹਿੰਦਾ ਪੌਦਾ ਘਰ ਲਗਾਇਆਂ ਦਾ
ਹਾਂਜੀ ਉਹ ਮੈਂ ਨਾ ਕਹਿ ਰਹੀ ਸੀ। ਕਿ ਪੌਦਾ ਤੇ ਅਸੀਂ ਘੱਰ ਲਗਾਂ ਲੈਂਦੇ ਹ ਉਹ ਤੇ ਸਹੀ ਗੱਲ ਐ। ਐਲੋਵੀਰਾ ਲਗਾਨੀ ਚਾਹੀਦੀ ਹੈ ਪਰ ਨਾ ਉਹਦੇ ਪੌਦੇ ਚ ਨਾ ਐਲੋਵੇਰਾ ਜੈੱਲ ਜੈਲ ਨਿਕਾਲਣਾ ਬਹੁਤ ਮੁਸ਼ਕਿਲ ਹੋ ਜਾਂਦਾ।
ਹਾਂ ਇਹ ਤੇ ਹੈ ਥੋੜਾ ਔਖਾ ਤੇ ਲੱਗਦਾ ਉਹਨੂੰ ਕੱਢਣਾ ਨਾ ਮਤਲਬ ਕਿ ਕਟ ਕਰਨਾਂ ਕੰਢੇ ਕੰਢੇ ਚ ਹਦੇ ਆ ਫਿਰ ਉਹ ਨੂੰ ਚਾਕੂ ਨਾਲ ਚੀਰਨਾ ਈ ਬੜਾ ਔਖਾ ਲੱਗਦਾ, ਕੱਟਣਾ ਨਾ ਓਨੁ।
ਓ ਵਾਲੇ ਚੋਂ ਫੇ ਨਿਕਾਲਣਾ ਵੀ ਬੜਾ ਔਖਾ ਔਖਾ ਹੋ ਜਾਂਦਾ ਏ ਹਾਂ, ਬਹੁਤ ਸਮੂਦ-ਸਮੂਦ ਜੇਆ ਹੋ ਜਾਂਦਾ ਏ, ਬੋਤ ਫਿਸਲਾ ਫਿਸਲਣ ਜਾ ਹੋ ਜਾਂਦਾ ਏ। ਤੇ ਓਨੂੰ ਨਿਕਾਲਣਾ ਬਹੁਤ ਮੁਸ਼ਕਿਲ ਲੱਗਦਾ, ਆਲਸ ਆਂਦਾ ਏ ਓ ਨੂੰ ਨਿਕਾਲਣ ਚ। ਇਸ ਤੋਂ ਵਧੀਆ ਬਜ਼ਾਰੋਂ ਈ ਲੈ ਆਓ, ਐ ਹੋ ਜਾਂਦਾ ਏ।
ਪਤਾ ਏਵੀ ਨਾ ਹੁਨ ਥੋੜਾ ਆਲਸ ਦੇਖਾਂਗੇ ਯਾਂ ਫਰੈਸ਼ ਚੀਜ਼ ਦੇਖਾਂਗੇ
ਫੇਰ, ਹਾਂ-ਹਾਂ। ਏ ਤੇ ਬਿਲਕੁਲ ਸਹੀ ਏ, ਹੁਨ ਅਪਨੀ ਸਕਿੰਨ ਠੀਕ ਕਰਨ ਵਾਸਤੇ ਕੁੱਛ ਤੇ ਕਰਨਾ ਪਏਗਾ ਪੈਣਾ ਈਏ।
ਹਾਂਜੀ-ਹਾਂਜੀ ਅੱਛਾ, ਤੁਸੀਂ ਮੈਨੂੰ ਦੱਸਿਆ ਕਿ ਬੇਸਣ ਦੇ ਵਿੱਚ ਮਤਲਬ ਕਿ ਐਲੋਵਰਾ ਮਿਕਸ ਕਰਕੇ ਤੇ ਦਈਂ ਵਗੈਰਾ ਵੀ ਕੁਛ ਪਾਣਾ ਹਲਦੀ ਪਾਣੀਏ, ਹੈਨਾ?
ਹਾਂਜੀ, ਨਈਂ-ਨਈਂ ਹਲਦੀ ਨਈਂ, ਅਹ ਬੇਸਨ ਦੇ ਅੰਦਰ ਨਾ ਦਹੀਂ ਪਾਣੀ ਏ, ਮਤਲਬ ਪੂਰੀ ਓਨੂੰ ਨਾ ਦਈਂ ਦੇ ਨਾਲ ਹੀ ਘੋਲਣਾ। ਓਦੇ ਅੰਦਰ ਪਾਣੀ ਬਿਲਕੁਲ ਨੀਂ ਪਾਣਾ, ਹਾਂ ਤੇ ਓ ਦ ਵੇਸਨ ਦੇ ਅੰਦਰ ਦਹੀਂ ਪਾ ਕੇ ਔਰ ਥੋੜੀ ਜਿ ਐਲੋਵਿਰਾ ਜੈਲ ਪਾ ਕੇ, ਕਿਉ ਐਰੋਵੀਰਾ ਜੈਲ ਥੋੜਾ ਠੰਡਕ ਬਸ ਤੇ ਤਾਰੇ ਆਂ। ਓ ਤਿੰਨਾਂ ਨੂੰ ਘੋਲ ਕੇ ਆਪਣੇ ਮੂੰਹ ਤੇ ਲਾਣਾ ਔਰ ਦਸ ਮਿੰਟ ਤੱਕ ਸੁੱਕ ਜਾਏਗਾ ਤੇ ਉਸ ਤੋਂ ਬਾਅਦ ਤੁਸੀਂ ਓਨੂੰ ਮਤਲਬ ਪਾਣੀ ਦੇ ਨਾਲ ਵਾਸ਼ ਕਰ ਲੈਣਾ।
ਅੱਛਾ, ਅੱਛਾ-ਅੱਛਾ ਤੇ ਕੋਈ ਹੋਰ
ਹਾਂ-ਹਾਂ, ਇੱਕ ਫਲੈਕਸ ਸੀਡਜ਼ ਆਂਦੇ ਆ ਨਾ
ਹਾਂਜੀ, ਤੇ ਹੋਰ ਕੀ ਪਾ ਸਕਦੇ ਆਂ ਅਸੀਂ?
ਫਲੈਕਸ ਸੀਡਸ ਹੁੰਦੇ ਆ ਨਾ
ਹਾਂਜੀ-ਹਾਂਜੀ।
ਫਲੈਕਸ ਸੀਡਸ ਨੂੰ ਰਾਤੀ ਭਿਗੋ ਲਿਆ ਓ ਅਪਨੇ ਸਵੇਰੇ ਸਵੈਲੋ ਹੋ ਜਾਂਦੇ ਆ, ਹੈਨਾ? ਏਕਦਮ ਓ ਓ ਨਾਂ ਦੀ ਓ ਬਣ ਜਾਂਦੀ ਏ ਮਤਲਬ ਇੱਕ ਤਰ੍ਹਾਂ ਦਾ ਪੈਕਸ ਵਗੈਰਾ ਬਣ ਜਾਂਦਾ। ਤੇ ਓਨੂੰ ਤ ਅਫ ਆਪਣੇ ਮੂੰਹ ਓ ਤੇ ਵਾਲਾਂ ਵਾਸਤੇ ਵੀ ਬਹੁਤ ਅੱਛਾ ਹੁੰਦਾ। ਮੂੰਹ ਦੇ ਵਾਸਤੇ ਤਾਂ ਅੱਛਾ ਹੁੰਦਾ ਈ ਹੁੰਦਾ ਵਾਲਾਂ ਵਾਸਤੇ ਵੀ ਬਹੁਤ ਅੱਛਾ ਹੁੰਦਾ ਏ। ਲੋਕੀ ਤੇ ਓਨੂੰ ਖਾਂਦੇ ਵੀ ਨੇ, ਹਾਂਜੀ। ਜੀ ਏ ਬਹੁਤ ਫੈਦੇ ਵਾਲੀ ਚੀਜ਼ ਹੁੰਦੀ ਐ, ਫਲੈਕਸੀਡਜ ਹੁੰਦੇ ਆ, ਚੀਆ ਸੀਡਸ ਹੁੰਦੇ ਆ। ਹਾਂਜੀ-ਹਾਂਜੀ।
ਅੱਛਾ, ਏਹੀ ਖਾਣਾ ਮਤਲਬ ਮੈਂ ਦੇਵੇੈਂ ਤਾਂ ਹੀ ਨਾ ਨੀਂ ਏ ਜੇੜੇ ਤੁਸੀਂ ਚੀਆ ਸੀਡਜ ਜੋ ਦੱਸੇ ਨਾ ਏਤੇ ਦੇਖੋ, ਸਰਾ ਪਾਣੀ ਪੀਦੇ ਹੁੰਦੇ ਹਾਂ ਰਾਤੀ ਪਿਯੋ ਕੇ ਰੱਖ ਤਾ ਤੇ ਸਵੇਰੇ ਪੀ ਲਿਆ ਯਾ ਫੇਰ ਜਿਵੇਂ ਓਨੇ ਚ ਅ ਪਾਣੀ ਬਣਾਈ ਦਾ ਨਾ ਜੇ ਜੇੜੇ ਲੋਕ ਡਾਇਟਿੰਗ ਵਗੈਰਾ ਕਰਦੇ ਨੇ ਫਰੂਟ ਦੇ ਉੱਪਰ ਪਾ ਕੇ ਖਾ ਲਏ।
ਜੀ ਹਾਂਜੀ।
ਤੇ ਨਿੰਬੂ ਪਾਣੀ ਬਨਾਯਾ ਓਦੇ ਵਿੱਚ ਪਾ ਲਏ। ਤੇ ਐਂਜ ਕਰਕੇ ਤੇ ਅਸੀਂ ਏਦਾ ਇਸਤੇਮਾਲ ਕਰਦੇ ਰੈਨੇ ਆਂ ਚੀਆ ਸੀਡਸ ਤਾਂ ਓ ਤੇ ਮੈਂ ਕਰਦੀ ਰੈਨੀ ਆਂ ਦੂਜੇ ਚ, ਹਾਂਜੀ-ਹਾਂਜੀ। ਤੇ ਬਾਕੀ ਮੈਂ ਮੂੰਹ, ਤੇ ਖੈਰ ਮੈਂ ਯ ਨਈਂ, ਓ ਤਾਂ ਮੈਂ ਨਈਂ ਇਸਤੇਮਾਲ ਕੀਤਾ ਕਦੀ ਨਾ।
ਤੁਸੀਂ ਨਾ ਫਲੈਕਸ ਸੀਡਜ ਮੰਗਵਾਣਾ, ਓਨੂੰ ਵੀ ਨਾ ਬ
ਅੱਛਾ।
ਗੋਨਾ ਹੋ ਜਾਂਦੇ ਆ ਫਿਰ ਓਨੂੰ ਵੀ ਮੂੰਹ ਤੇ ਲਗਾਓ। ਨਈ ਨੋਰ ਐਵੇਂ ਈ ਲਗਾ ਲੈਂਦੇ ਕੁਛ ਓਦੇ ਅੰਦਰ ਪਾਨਾ ਪੂਨਾ ਨੀ ਐ ਐਵੇਂਈ ਡਰੈਕ ਮੂੰਹ ਤੇ ਲਗਾ ਲੈਨੇ ਆ ਔਰ ਵਾਲਾਂ ਤੇ ਵੀ ਲਗਾ ਸਕਦੇ ਆ ਵਾਲਾਂ ਤੇ ਤੇ ਓਰ ਵੀ
ਅੱਛਾ, ਅੱਛਾ, ਅੱਛਾ। ਤੇ ਹੁਨ ਜਿਵੇਂ ਮੇਰੇ ਬੱਚੇ ਛੋਟੇ ਜਿ ਮੇਰੀ ਗੁੜੀਆ ਏ ਓਦੇ ਵੀ ਫੇਸ ਥੋੜ੍ਹੇ ਪਿੰਪਲਸ ਵਗੈਰਾ ਦਾਣੇ ਹੁੰਦੇ ਤੇ ਮੈ ਐ ਮੈ ਯੂਜ ਕਰ ਈ ਸਕਦੀ ਆਂ? ਇਸਤੇਮਾਲ ਕਰ ਸਕਦੀ ਆ ਓਦੇ ਫੇਸ ਤੇ ਵੀ ਪਰੇ ਸਕਿਨ ਤੇ ਵੀ
ਕਰ ਸਕਦੇ ਓ ਦੇਖੋ ਬੇਸਨ ਤੇ ਬਿਲਕੁਲ ਨੈਚੁਰਲ ਚੀਜ਼ ਏ।
ਹਾਂਜੀ।
ਹਨਾ ਸਨ ਦਾ ਵੀ ਕੋਈ ਨੁਕਸ
ਹੁੰ ਹੁੰ
ਨੁਕਸਾਨ ਨ ਦਹੀਂ ਪਾ ਰੇ ਓ ਓਦਾ ਵੀ ਕੋਈ ਨੁਕਸਾਨ ਨਈ ਐ ਤੇ ਓ ਤੁਸੀ ਜੋ ਐਵੀਲੋ ਜੈਲ ਪਾ ਰੇ ਓ ਓਵੀ ਤੁਆਡੀ ਘਰ ਦੀ ਹੋਣੀ ਏ ਤੇ ਏਦੇ ਨਾਲ ਕੋਈ ਨੁਕਸਾਨ ਨੀ ਕਿ ਅਸੀ ਤੇ ਲਗਾਂਦੇ ਆ ਕਿ ਮੇਰੀ ਮੰਮਾ ਵੀ ਕੈਂਦੀ ਛੋਟੇ ਬੱਚਿਆਂ ਨੂੰ ਵੀ ਲਗਾ ਲੇਨਾ ਚਾਈਦੈ। ਛੋਟੇ ਬੱਚੇ ਹੋਨ ਫੇਸ਼ੀਅਲ ਵਗੈਰਾ ਤੇ ਨਈ ਕਰਾ ਸਕਦੇ ਕੋਈ, ਕੋਈ ਹੁੰਦੇ ਨਾ ਆਪਨੇ ਮੂੰ ਤੇ
ਹਾਂ ਓਈ ਨਾ ਦੇਖੋ ਨਾ ਬੱਚੇ ਨੇ ਧੁੱਪ ਇਚ ਜਾਨਾ ਤੇ ਧੁੱਪ ਇਚ ਆਨਾ ਜਾਨਾ ਸਕੂਲ ਗਰਮੀ ਚ ਆਨਾ ਜਾਨਾ ਤੇ ਥੋੜ੍ਹੀ ਮਤਲਬ ਕਿ ਸਕਿਨ ਤੇ ਟੈਨਿੰਗ ਹੋ ਜਾਂਦੀ ਏ ਜਾਂ ਸਕਿਨ ਥੋੜ੍ਹੀ ਖ਼ਰਾਬ ਤੇ ਹੋ ਈ ਜਾਂਦੀ ਏ ਬੱਚਿਆਂ ਦੀ ਵੀ ਨਾ ਤੇ ਜਿੰਨੇ ਮਰਜ਼ੀ ਕੇਅਰ ਕਰ ਲੋ, ਸਨਸਕ੍ਰੀਨ ਲਗਾ ਲੋ ਪਰ ਫੇਰ ਵੀ ਫ਼ਰਕ ਪੈਂਦਾ ਈ ਏ। ਇਸ ਕਰਕੇ ਮੈਂ ਕੇਆ ਸੀ ਚਲੋ ਦੇਖਾਂਗੀ ਮੈਂ। ਤੇ ਪੁੱਛਾਂਗੀ। ਤੇ ਕੋਈ ਨੀ ਤੁਸੀ ਵਧੀਆ ਤਰੀਕੇ ਮੈਨੂੰ ਦੱਸਤੇ ਨੇ।
ਹਾਂ ਓ ਆਪਣੀ ਛੋਟੀ ਬੇਟੀ ਦੇ ਨਾ ਆਈਸ ਵਾਟਰ ਡਿੱਬੀ ਦੇਨਾ ਓਦੇ ਨਾਲ ਬੌਤ ਫ਼ਰਕ ਪੈਂਦਾ ਏ। ਦੇਖਿਓ ਸਾਡੀ ਮੋਟੋ ਬੌਤ ਹੀਟ ਪੈਂਦੀ ਏ ਔਰ ਡਸਟ ਵੀ ਪੈਂਦੀ ਏ ਔਰ ਅਸੀ ਜਦੋ ਅਸੀ ਆਈਸ ਵਾਟਰ ਨਾਲ ਮਲਬ ਮੂੰ ਪਾਨੇ ਆਂ ਨਾ ਓਦੇ ਆਈਸ ਵਾਟਰ ਦੇ ਅੰਦਰ ਤੇ ਓ ਬਹੁਤ
ਹਾਂਜੀ
ਕੈ ਦੇਂਦੇ ਆਂ ਅਸੀ ਮੂੰਹ ਤੇ ਔਰ ਓ ਅੰਦਰ ਤੱਕ ਜਾਂਦਾ ਏ ਤਾਂਹੀ ਤੇ ਫਿਰ ਉਨੂੰ ਠੰਡਕ ਦੇਂਦਾ ਐ। ਇਸ ਲੀਏ ਓ ਬਹੁਤ ਓਫੇਰੇਮੰਦ ਏ ਤੁਸੀ ਦੋ, ਦੋ ਵਾਰੀ ਤੇ ਘਰ ਈ ਲਿਆ ਕਰੋ ਦਿਨ ਚ ਬਹੁਤ ਵਧੀਆ ਰਏਗਾ।
ਅੱਛਾ, ਅੱਛਾ ਓਈ ਨਾ ਬਸ ਆਪਣਾ ਧਿਆਨ ਰੱਖਣ ਥੋੜ੍ਹੀ ਬੰਦਾ ਆਲਸ ਕਰ ਜਾਂਦਾ ਏ ਐਹੀ ਗੱਲ ਐ ਬਸ
ਜੀ ਓਈ ਨਾ ਬਲਕਿ ਕੰਮ ਤੋ ਈ ਫੁਰਸਤ ਨੀ ਮਿਲ ਪਾਂਦੀ ਤੇ ਫਿਰ ਆਪਣਾ ਧਿਆਨ ਕਿਵ
ਹਾਂਜੀ ਐਈ ਤੇ ਸਾਰੀ ਗੱਲ ਐ ਨਾ ਬਸ ਕੋਈ ਨੀ ਦੇਖਾਂਗੀ ਮੈਂ ਤੇ ਹੁਣ ਕਰਾਂਗੀ। ਥੋੜਾ ਨਾ ਆਪਣਾ ਨੀ ਤੇ ਆਪਣੀ ਬੇਟੀ ਆਸਤੇ ਤੇ ਕਰਾਂਗੀ ਨਾ ਸਕਿਨ ਓਦੀ ਓ ਥੋੜੀ ਓ ਹੋ ਜਾਏਗੀ ਸਈ, ਸਈ ਹੋਰ ਤੁਸੀ ਆਨਾ ਘਰ ਲਗਾਣਾ ਚੱਕਰ ਕਦੋ ਆਓਗੇ?
ਹਾਂਜੀ ਮੈ ਜ਼ਰੂਰ ਲਗਾਵਾਂਗੀ ਹੁਨੇ ਛੁੱਟੀਆਂ ਈ ਪੈਣ ਵਾਲੀਆਂ ਏ ਪੈ ਈ ਗਈਆਂ। ਤਰ੍ਹਾਂ ਦੀ ਛੁੱਟੀਆਂ ਹੁਣ ਮੈਂ ਜ਼ਰੂਰ ਆਂਵਾਂਗ
ਹਾਂਜੀ ਨਈ ਪੈ ਗੀ ਹੋਈਆਂ ਮੇਰੇ ਬੱਚਿਆਂ ਦੀ ਤੇ ਪੈ ਗੀਆਂ ਹੋਈਆਂ ਥੋੜੀਆਂ ਈ ਰੈ ਗੀਆਂ ਓਨਾਂ ਦੀਆਂ ਤੇ।
ਹਾਂਜੀ ਸਾਡੀ ਵੀ ਪੈ ਗਈ ਏ ਮੈਂ ਵੀ ਆਵਾਂਗੀ ਜ਼ਰੂਰ ਆਵਾਂਗੀ।
ਬੌਤ ਵਧੀਆ ਲੱਗਦਾ ਵਾ ਮੈਨੂੰ ਤਾਡੇ ਨਾਲ ਗੱਲ ਕਰਕੇ ਨਾ ਬੜਾ ਚੰਗਾ ਲੱਗਦਾ ਪਿਆ ਏ। ਹੁ ਤੁਸੀ ਸਮਝਾਇਆ ਮੈਨੂੰ ਸਾਰਾ ਦਾ ਮੈਨੂੰ ਸਮਝ ਆ ਗਿਆ ਚਲੋ ਠੀਕ ਸਾਸਰੀ ਕਾਲ। ਸਾਸਰੀ ਕਾਲ ਜੀ।
ਠੀਕ ਏ, ਠੀਕ ਏ ਠੀਕ ਏ ਸਸ ਰੀ ਕਾਲ।
ਸਸ਼ੀ ਕਾ
ਬਈ ਚਿਟੀ ਪਾਲੈ ਤੂੰ